ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਹੈ ਵੀਰ ਜੀ? ਬਸ ਮੈਂ ਅੱਜ ਵੇਲਾ ਬੈਠਾ ਹੀ ਮੈਂ ਕਿਆ ਚਲੋ ਫੋਨ ਫੁਨ ਕਰ ਲੈਦਾ ਕਿਸੀ ਭਰਾ ਨੂੰ। ਬਸ ਮੇਰਾ ਇੱਕ ਸਵਾਲ ਈ ਹੈਗਾ ਜੀ ਤਾਨੂੰ ਕੇੜੀ ਗੇਮਾ ਪਸੰਦ ਏ ਇੰਡੋਰ ਗੇਮਸ ਜਾਂ ਆਊਟਡੋਰ ਗੇਮਸ ਪਸੰਦ ਐ।
ਦੇਖੋ ਜੀ ਗੇਮਾਂ ਦਾ ਤੇ ਐਵੇਂ ਆ ਗਿਆ ਤੁਸੀਂ ਜੇੜੀ ਤੁਸੀਂ ਖੇਲ ਲੋ ਵਧੀਆ ਐ ਬਸ ਖੇਲਦੇ ਰੈਣਾ ਚਾਈਦਾ ਐ ਕਿਉਂਕਿ ਅਗਰ ਤੁਸੀਂ ਆਊਟਡੋਰ ਗੇਮ ਖੇਲੋਗੇ ਤਾਂ ਤੁਸੀਂ ਫਿਜ਼ਕਲੀ ਫਿਟ ਰਓਗੇ ਜੇ ਤੁਸੀਂ ਇਨਡੋਰ ਗੇਮਾਂ ਖੇਲੋਗੇ ਤੇ ਤੁਸੀਂ ਮੈਂਟਲੀ ਫਿਟ ਰਓਗੇ।
ਹਾਂਜੀ, ਹਾਂਜੀ ਓ ਗੱਲ ਤੇ ਈ ਬਾਕੀ ਵੈਸੇ ਤੇ ਵੈਸੇ ਤੇ ਇੰਨਡੋਰ ਗੇਮ ਸਈ ਰੈਂਦੀ ਏ ਜੇ ਅਗਰ ਵੈਦਰ ਵੂਦਰ ਖਰਾਬ ਹੋਏ ਬਾਰ ਦਾ ਤੇ ਇੰਡੋਰ ਗੇਮ ਖੇਲ ਲੋ ਔਰ ਏ ਈ ਮੌਸਮ ਮੂਸਮ ਵਧੀਆ ਵਧੀਆ ਹੋਏ ਤੇ ਆਊਟਡੋਰ ਗੇਮ ਵੀ ਚੱਲ ਜਾਂਦੀਆਂ ਨੇ।
ਬਿਲਕੁਲ ਸਈ ਕੈ ਰੇ ਓ ਜੀ ਦੇਖੋ ਆਊਟਡੋਰ ਗੇਮ ਦਾ ਤੇ ਐਂਵੇਂ ਹੇਗਾ ਤੁਸੀ ਖੇਲੋਗੇ, ਭੱਜੋਗੇ ਫਿਟ ਰਓਗੇ ਤੁਸੀ ਫਿਜ਼ਕਲੀ ਫਿਟ ਰਓਗੇ ਬਟ ਜਦ ਤੁਹਾਡੇ ਕੋਲ ਮਤਲਬ ਬਾਹਰ ਖੇਲਣ ਦਾ ਨਈ ਹੈਗਾ ਤਾਂ ਤੁਸੀਂ ਅੰਦਰ ਬਹਿ ਕੇ ਖੇਲ ਸਕਦੇ ਓ ਜਿਵੇਂ ਤਾਡੇ ਕੋਈ ਇੰਜਰੀ ਵਗੈਰਾ ਹੋਏ ਮੌਸਮ ਖਰਾਬ ਹੋਏ। ਕੋਈ ਵੀ ਰੀਜ਼ਨ ਹੋਵੇ ਤੁਸੀਂ ਇਨਡੋਰ ਗੇਮਸ ਖੇਲ ਸਕਦੇ ਓ। ਜਿਵੇਂ ਮਾਈੰਡ ਗੇਮਸ ਹੋ ਗੀ ਲੂਡੋ ਹੋ ਗਿਆ।
ਹਾਂਜੀ, ਹਾਂਜੀ ਚੈਸ ਚੈਸ ਵਗੈਰਾ ਹੋਗੀ।
ਹਾਂਜੀ, ਹਾਂਜੀ ਐ ਸਾਰੀ ਮਾਇੰਡ ਗੇਮ ਤੁਸੀਂ ਖੇਲ ਸਕਦੇ ਓ ਜਿੜੀ ਇੰਡੋਰ ਹੁੰਦੀਆਂ ਨੇ। ਦੇਖੋ ਮਾਈੰਡ ਦਾ ਯੂਜ ਤੇ ਆਊਟਡੋਰ ਗੇਮਸ ਵਿੱਚ ਵੀ ਹੁੰਦਾ ਬਟ ਜੇੜੀ ਫਿਜੀਕਲ ਫਿਟਨੈਸ ਤਾਨੂੰ ਆਊਟਡੋਰ ਗੇਮ ਖੇਲ ਕੇ ਮਿਲਦੀ ਐ ਓ ਕਿੱਧਰੇ ਨੀ ਹੈਗੀ। ਇੱਕ ਤੇ ਤੁਸੀ ਫਿਜੀਕਲ ਫਿਟ ਰੈਂਦੇ ਓ ਤਾਡੀ ਬੋਡੀ ਮੂਵ ਕਰਦੀ ਰੈਂਦੀ ਏ। ਐਜ਼ ਕੰਪੇਅਰ ਟੂ ਜੇੜੇ ਕੰਮ ਤੇ ਜਾਂਦੇ ਨੇ ਉਨਾਂ ਦੇ ਕੰਪੈਰੀਜ਼ਨ ਇਚ ਤਾਡੀ ਬੋਡੀ ਹੋਰ ਫਿਟ ਰੈਂਦੀ ਏ।
ਹਾਂਜੀ, ਹਾਂਜੀ ਓ ਗੱਲ ਤੇ ਹੈ ਜੀ, ਵੈਸੇ ਤੇ ਜ਼ਿਆਦਾ ਤੇ ਆਊਟਡੋਰ ਗੇਮ ਈ ਖੇਲਣੀ ਚਾਈਦੀ ਏ। ਫਿੱਟ ਤੇ ਰੈਂਦਾ ਏ ਬੰਦਾ, ਇੰਨਡੋਰ ਗੇਮ ਕਰਕੇ ਤੇ ਦੇਖੋ ਤੁਸੀਂ ਬੈਠੇ ਬੈਠੇ ਫੈਲ ਜਾਣਾ ਕੋਈ ਫੈਦਾ ਨੀ ਹੋਣਾ। ਕੁਛ ਨੀ ਹੁੰਦਾ!
ਬਿਲਕੁਲ- ਬਿਲਕੁਲ ਸਈ ਕੈ ਰੇ ਓ ਦੇਖੋ ਜੀ ਬੈਠੇ- ਬੈਠੇ ਤੇ ਬੰਦੇ ਦਾ ਮੋਟਾਪਾ ਵੱਧਣਾ ਐ।
ਹਾਂਜੀ! ਏ ਇ ਏ ਗੇਮਾਂ- ਗੇਮਾ ਖੇਲੋ ਬਾਰ ਜਾ ਕੇ ਕ੍ਰਿਕਟ ਵਗੈਰਾ ਖੇਲੋ ਬਸ ਕਿਟਬੋਲ ਵਗੈਰਾ ਹੋ ਗੀਆਂ ਐ ਗੇਮਾਂ ਖੇਡੋ, ਮਾਇੰਡ ਵੀ ਫਰੈਸ਼ ਰੈਂਦਾ ਏ ਖੇਲ ਕੇ। ਅ ਲੋਕੀ ਫੋਨ ਇਚ ਈ ਬੜੀ ਗੇਮਾਂ ਖੇਡਦੇ ਨੇ।
ਹਾਂਜੀ! ਬਸ ਉਈ ਹੈਗਾ ਦੇਖੋ ਇੰਡੋਰ ਵਿੱਚ ਤੁਸੀਂ ਬੈ ਕੇ ਮੋਬਾਇਲ ਤੇ ਵੀ ਗੇਮ ਖੇਲ ਸਕਦੇ ਓ।
ਹਾਂਜੀ- ਹਾਂਜੀ! ਅੱਜ- ਕੱਲ੍ਹ ਤੇ ਮੋਬਾਇਲ ਵਿੱਚ ਵੀ ਕ੍ਰਿਕਟ ਵਾਲੀਆਂ ਗੇਮਾਂ ਆਗੀਆਂ ਨੇ ਮੁੰਡੇ ਓਈ ਖੇਲਦੇ ਨੇ।
ਹਾਂਜੀ! ਐ ਇੰਡੋਰ ਗੇਮ ਈ ਹੋ ਗਈ, ਦੇਖੋ ਜੀ ਤੁਸੀਂ ਬੈਠੇ ਓ ਮਾਇੰਡ ਨਾਲ ਖੇਲ ਰੇ ਓ ਹੱਥਾਂ ਦਾ ਯੂਜ ਕਰ ਰੇ ਓ। ਬਟ ਐਸ ਚੀਜ਼ ਤੋਂ ਤੁਆਡੇ ਮਾਇੰਡ ਇਚ ਫਰਕ ਆਂਦਾ ਹੈ ਥੋੜਾ ਬਸ ਥੋੜਾ ਜਿਆ ਏਦਾ ਸਾਈਡ ਇਫੈਕਟ ਏਦਾ ਹੈ ਕਿ ਤੁਆਡੀ ਆਈਜ ਤੇ ਇਫੈਕਟ ਪੜਦਾ ਐ ਇਸ ਚੀਜ਼ ਦਾ ਬੌਤ ਜ਼ਿਆਦਾ ਬਾਕੀ ਬਾਕੀ ਤਾਂ ਕੋਈ ਦਿੱਕਤ ਆਲੀ ਗੱਲ ਨੀ ਆਂਦੀ ਏਦੇ ਚ।
ਬਾਕੀ ਖੇਲਣੀ ਤਾ ਵੈਸੇ ਆਊਟਡੋਰ ਗੇਮ ਜ਼ਿਆਦਾ ਈ ਚਾਈਦੀਆਂ ਨੇ ਅਸੀਂ ਵੀ ਆਊਟਡੋਰ ਗੇਮ ਜ਼ਿਆਦਾ ਈ ਖੇਲੀ ਦਾ ਏ ਇੰਡੋਰ ਤੇ ਅਵਾਇਡ ਈ ਕਰੀ ਦਾ ਜ਼ਿਆਦਾ ਮਤਲਬ ਜਦ ਮੌਸਮ ਮੂਸਮ ਖਰਾਬ ਹੋਏ ਤਾਂ ਫਿਰ ਇੰਡੋਰ ਗੇਮ ਖੇਲੀ ਲਈਦੈ ਵੈਸੇ ਤੇ ਅਸੀਂ ਬਾਹਰ ਜਾਨੇ ਆਂ ਕ੍ਰਿਕਟ ਖੇਡਣ ਜਾਂਨੇ ਆਂ ਸੰਡੇ ਨੂੰ ਟਾਈਮ ਮਿਲਦਾ, ਅਸੀਂ ਕ੍ਰਿਕਟ ਖੇਡਣ ਜਾਨੇ ਆਂ ਬੰਦੇ ਕੱ ਕੱਠੇ ਕਰਦੇ ਹੈਗੇ ਐ।
ਬਿਲਕੁਲ ਠੀਕ ਕੈ ਰਹੇ ਓ ਜੀ ਦੇਖੋ ਮਤਲਬ ਐਵੇਂ ਹੈਗੇ ਨਾ ਕਿ ਜੇੜੇ ਆਊਟ ਇਨਡੋਰ ਗੇਮਸ ਹੈਗੀਆਂ ਨੇ ਐ ਅਪਣੀ ਜਗ੍ਹਾ ਠੀਕ ਨੇ, ਆਊਟਡੋਰ ਅਪਣੀ ਜਗ੍ਹਾ ਠੀਕ ਨੇ। ਬਟ ਤਾਨੂੰ ਮਤਲਬ ਇੰਨਡੋਰ ਗੇਮ ਛੱਡ ਕੇ ਆਊਟਡੋਰ ਗੇਮ ਤੇ ਜਾਦਾ ਫੋਕਸ ਕਰਨਾ ਚਾਇਦਾ ਐ ਐਦੇ ਵਿੱਚ ਅੱਗੇ ਸਕੋਪ ਵੀ ਹੁੰਦਾ। ਠੀਕ ਐ, ਜੇ ਤੁਸੀਂ ਡੇਲੀ ਬੇਸਿਸ ਤੇ ਗੇਮ ਦੀ ਪ੍ਰਕੈ ਟਿਸ ਕਰਦੇ ਰੈੰਦੇ ਓ ਠੀਕ ਐ ਤੁਸੀਂ ਬਾਹਰ ਨਿਕਂਲਦੇ ਓ।
ਹਾਂਜੀ-ਹਾਂਜੀ। ਐ ਗਲ ਤੇ ਐ।
ਤੁਸੀਂ ਅੱਗੇ ਵੱਧ ਕੇ, ਮਤਲਬ ਲੋਕਾਂ ਤੋਂ ਕੰਪੇਅਰ ਕੰਪੀਟੀਸ਼ਨ ਕਰ ਸਕ ਦੇਓ ਠੀਕ ਐ, ਫਿਜ਼ੀਕਲ ਫਿਟ ਰੈ ਸਕਦੇ ਓ ਤੁਸੀਂ ਟੀਚਿੰਗ ਦੇ ਸਕਦੇ ਓ, ਕੋਚਿੰਗ ਦੇ ਸਕਦੇ ਓ, ਅਰਨਿੰਗ ਕਰ ਸਕਦੇ ਓ ਮਤਲਬ ਜੋ ਵੀ ਹੈਗਾ, ਤੁਸੀਂ ਅਪਣਾ ਮਾਇੰਡ ਤੇਜ਼ ਕਰ ਸਕਦੇ ਓ।
ਹਾਂਜੀ ਬਸ ਐ ਇਨਡੋਰ ਦਾ ਫਾਇਦਾ ਹੁੰਦਾ ਐ ਕਿ ਤੁਸੀਂ ਅਪਣੀ ਫੈਮਿਲੀ ਨਾਲ ਵੀ ਖੇਲ ਸਕਦੇ ਓ ਬੈ ਕੇ, ਬਾਰ ਐ ਕਿ ਤੁਸੀਂ ਯਾਰ ਦੋਸਤ ਤਾ ਨਾਲ ਖੇਲ ਸਕਦੇ ਓ।
ਬਿਲਕੁਲ ਜੀ-ਬਿਲਕੁਲ ਦੇਖੋ ਅੱਜ-ਕੱਲ ਤੇ ਦੇਖੋ ਯਾਰ-ਦੋਸਤਾਂ ਦੀ ਵੀ ਜੂਰਤ ਨੀ ਐ। ਜੇਕਰੀ ਤੁਸੀਂ ਕੋਈ ਬਾਹਰ ਗੇਮ ਖੇਲ ਰੇ ਓ ਓਸ ਤੋਂ ਤਾਡੇ ਨਵੇਂ ਦੋਸਤ ਵੀ ਬਣ ਜਾਂਦੇ ਨੇ। ਬੋਹਤ ਜ਼ਿਆਦਾ ਨੌ ਦੋਸਤ, ਨਵੇਂ ਦੋਸਤ ਬਨਦੇ ਨੇ ਤਾਡੇ।
ਹਾਂਜੀ ਜੈਵੇਂ ਜੇ ਕੋਈ ਤੁਸੀਂ ਰੋਈ ਰਿਸ਼ਤੇਦਾਰ ਨਾਲ ਖੇਲਣਾ ਤੇ ਹੋ ਲੂਡੋ ਚ ਅੱਜ-ਕੱਲ ਬੜੇ ਹੈਗੇ ਨੇ ਲੂਡੋ ਵੀ ਖੇਲ ਸਕਦੇ ਨੇ ਰਿਸ਼ਤੇਦਾਰਾਂ ਨਾਲ ਔਨਲਾਈਨ ਗੇਮਾਂ ਵੀ ਬੜੀਆਂ ਖੇਲ ਸਕਦੇ ਓ ਤੁਸੀਂ ਰਿਸ਼ਤੇਦਾਰ ਨਾਲ ਬਾਕੀ ਆਊਟਡੋਰ ਗੇਮ ਤੇ ਸਈ ਹੁੰਦੀ ਏ, ਵੈਸੇ ਸ਼ਰੀਰ ਫਿਟ ਰੱਖਦੀ ਏ ਇੰਡੋਰ ਗੇਮ ਤੇ ਬਸ ਦਿਮਾਗ ਸਈ ਰੱਖਦਾ ਬਾਕੀ ਟੈਮ ਸਪੈਂਡ ਹੋ ਜਾਂਦਾ ਫੈਮਿਲੀ ਨਾਲ ਇੰਡੋਰ ਗੇਮ ਇਚ ਬਾਕੀ ਤੇ ਵੈਸੇ ਆਊਟਡੋਰ ਮ ਮੇਰੇ ਹਿਸਾਬ ਨਾਲ ਤੇ ਆਊਟਡੋਰ ਗੇਮ ਚੰਗੀ ਰੈੰਦੀ, ਤਾਡਾ ਕੀ ਖਿਆਲ ਹੈਗਾ ਜੀ?
ਦੇਖੋ ਜਿ ਵੀ ਐਵੇਂ ਹੀ ਹੈਗਾ ਕਿ ਆਊਟਡੋਰ ਗੇਮ ਤੇ ਆਊਟਡੋਰ ਗੇਮ ਏ-ਇੰਨਡੋਰ ਗੇਮ ਏ। ਆਊਟ ਡੋਰ ਗੇਮਾ ਚ ਤੇ ਤੁਸੀਂ ਲਾ ਲੋ ਬੋਹਤ ਸਾਰੀ ਗੇਮਾਂ ਆਂਦੀਆਂ ਨੇ ਕ੍ਰਿਕੇਟ ਹੋ ਗਯਾ ਬਾਸਕੇਟ-ਬਾੱਲ ਹੋ ਗੀ। ਵਾਲੀਬੋਲ ਹੋ ਗਈ ਬੱਚੇ ਅੱਜ-ਕਲ ਗੁੱਲੀ ਡੰਡਾ ਖੇਲਦੇ ਐ। ਮਾਰਾ ਠੀਕ ਐ ਪਿ-ਪਿੱਠੂ ਹੋ ਗਯਾ। ਖੋ-ਖੋ ਹੋਗੀ ਅੱਜ-ਕਲ ਨੈਸ਼ਨਲ ਗੇਮ ਇੰਟਰਨੈਸ਼ਨਲ ਗੇਮ ਹੋਗੀ ਏ ਖੋ-ਖੋ ਵੀ। ਸਕੇਟਿੰਗ ਹੋਗੀ। ਹੋਰ ਵੀ ਮਤਲਬ ਕਈ ਸਾਰੀਆਂ ਹੋਕੀ ਹੋਗੀ ਕਈ ਸਾਰੀਆਂ ਗੇਮਾਂ ਹੈਗੀਐਂ ਨੇ ਜੇੜੀਆਂ ਮਤਲਬ ਅੱਜ-ਕੱਲ ਪਰਫੋਰਮ ਕਰ ਸਕਦੇ ਓ ਖੇਲ ਸਕਦੇ ਓ ਤੁਸੀਂ। ਏਨਾ ਚ ਸਕੋਪ ਵੀ ਬੋਹਤ ਜਾਦਾ ਏ ਬਟ ਕੰਪੀਟੀਸ਼ਨ ਵੀ ਉਨ੍ਹਾਂ ਈ ਏ।
ਹਾਂਜੀ ਐਈ ਏ ਨਾ ਆਊਟਡੋਰ ਗੇਮ ਚ ਟੂਰਨਾਮੈਂਟ ਤੁਸੀਂ ਜੇੜੇ ਮਰਜੀ ਟੂਰਨਾਮੈਂਟ ਚ ਪਾਗ ਲੈ ਸਕਦੇ ਓ ਐਈ ਟ੍ਰੈ ਪ੍ਰੈਕਟਿਸ ਕਰੋਗੇ ਰੋਜ਼ ਤੇ ਅੱਗੇ ਜਾਣ ਦਾ ਮੌਕਾ ਵੀ ਮਿਲਦਾ ਆਊਟਡੋਰ ਗੇਮ ਇੱਚ-
ਦੇਖੋ ਜੀ ਸਾਰੀ ਗੇਮਾਂ ਅਪਣੀ-ਅਪਣੀ ਜਗ੍ਹਾ ਠੀਕ ਹੈਗੀਆਂ ਨੇ ਜੇੜੀ ਕ੍ਰਿਕੇਟ ਹੈਗੀ ਏ ਤੇ ਐ ਸਾਰੀ ਟੀਮ ਵਰਕ ਦੀਆਂ ਗੇਮਾਂ ਹੈਗੀਆਂ ਨੇ ਫੁੱਟਬਾਲ ਹੋਗੀ, ਬਾਸਕੇਟਬਾਲ ਹੋਗੀ, ਵਾਲੀਬਾਲ ਹੋਗੀ। ਜੇ ਐਸ ਗੇਮਾਂ ਚ ਕੋਈ ਵੀ ਕੱਲਾ ਬੰਦਾ ਵੀ ਗਲਤ ਪਰਫੋਰਮ ਕਰੇਗਾ ਤੇ ਪੂਰੀ ਟੀਮ ਨੂੰ ਪੋਗਨਾ ਪੈਂਦਾ। ਹਾਂ ਇਸ ਕਰਕੇ ਜਿੰਨੇ ਵੀ ਬੰਦੇ ਹੁੰਦੇ ਨੇ। ਪੂਰੀ ਟੀਮ ਵਿਚ ਉਹ ਸਾਰੇ ਬੈਸਟ ਹੁੰਦੇ ਨੇ ਪਲੇਅਰ। ਤਾਂ ਕਿ ਇਹ ਜਿਹੜੀ ਟੀਮ ਹੁੰਦਿਆਂ ਨੇ ਇੰਟਰਨੈਸ਼ਨਲ ਲੈਵਲ ਤੇ ਵਧੀਆ ਪਰਫੋਰਮ ਕਰਨ ਕਿਉਂਕਿ ਕੰਪਿਟਸ਼ਨ ਬੁਹਤ। ਵਧੀਆ- ਵਧੀਆ ਟੀਮਾਂ ਨਾਲ ਹੁੰਦਾ ਹੈ। ਸਾਰੇ ਕੰਟਰੀਆਂ ਦੇ ਕੋਲ ਆਪਣੇ ਬੈਸਟ ਪਲੇਅਰ ਖੇਡਦੇ ਨੇ ਇਹਨਾਂ ਦੇ ਜਿਹੜੇ ਖੇਲਦੇ ਨੇ ਟੀਮਾਂ ਚ'।
ਹਾਂਜੀ- ਹਾਂਜੀ। ਬਾਕੀ ਪਹਿਲੇ ਜਮਾਨੇ ਤੇ ਦੇਖੋ ਇੰਡੋਰ ਗੇਮ ਜ਼ਿਆਦਾ ਹੁੰਦਿਆਂ ਨੀ ਸੀ। ਲੁੱਡੋ ਵਗੈਰਾ ਤੇ ਹੁੰਦੀਆਂ ਹੀ ਨੀ ਸੀ। ਬੰਦੇ ਬਾਹਰ ਹੀ ਖੇਡਦੇ ਸੀ ਜਾਕੇ। ਗੁੱਲੀ ਡੰਡਾ ਹੋ ਗਿਆ, ਕੰਚੇ ਹੋ ਗਿਆ, ਇਹ ਗੇਮਾਂ ਚੱਲਦੀ ਸੀ ਪਹਿਲੇ ਬਾਹਰ ਜਾ ਕੇ।
ਹਾਂਜੀ। ਬਸ ਇਹੀ ਹੁੰਦਾ ਸੀ ਰਨਿੰਗ ਕਰਦੇ ਸੀ ਲੋਕੀ ਬਹੁਤ ਜ਼ਿਆਦਾ ਫਿਟ ਰਹਿਣ ਵਾਸਤੇ। ਤੇ ਅੱਜ ਕਲ ਵੀ ਰਨਿੰਗ ਬਹੁਤ, ਰਨਿੰਗ ਦਾ ਸਪੋਰਟ ਵੀ ਬਹੁਤ। ਵਧੀਆ। ਦੇਖੋ ਜੀ ਰਨਿੰਗ ਵੀ ਇਕ ਅੱਜ ਕੱਲ੍ਹ ਮਤਲਬ ਬਹੁਤ ਵੱਡਾ ਇੱਕ ਰਨਿੰਗ ਦਾ ਉਹ ਹੈਗਾ ਹੈ। ਕਿ ਇੰਡੀਆ- ਇੰਡੀਆ ਦੇ ਇੱਕ ਮਿਲਖਾ ਸਿੰਘ ਜੀ ਸੀਗੇ ਉਹਨਾਂ ਦੀ ਮਤਲਬ ਵਰਲਡ ਫੇਮਸ ਮੂਵੀ ਹੈਗੀ ਏ।
ਹਾਂਜੀ- ਹਾਂਜੀ ਉਹ ਹੈਗੀ।
ਬਾ ਜੀ ਦੇਖੋ ਉਹੀ ਹੈਗੈ ਨਾ ਜਿਸ- ਜਿਸ ਚੀਜ਼ ਤੇ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਜਿਸ ਵਿੱਚ ਗੇਮ ਤੇ ਚਾਹੇ ਉਹ ਇੰਡੋਰ ਹੋ ਗਈ। ਚਾਹੇ ਆਊਟਡੋਰ ਹੋ ਗਈ। ਛੋਟੇ ਬੱਚੇ ਨੇ ਜਿਹੜੇ ਇੰਡੋਰ ਗੇਮ ਖੇਲਦੇ ਨੇ ਜਿਵੇਂ ਲਗਾ ਲਓ ਚੈਸ ਵਗੈਰਾ ਹੋ ਗੇ ਅੱਜ ਕੱਲ੍ਹ ਮੁਕੇਸ਼ ਕਰਕੇ ਹੈਗਾ ਇੱਕ ਸਾਊਥ ਦਾ। ਉਹ ਮਤਲਬ ਬਹੁਤ ਜਿਆਦਾ ਮਤਲਬ ਜਿਹਨੇ ਵਰਲਡ ਦੇ ਟੋਪ ਨੰਬਰ ਵਨ ਨੂੰ ਹਰਾਇਆ ਹੈ।
ਹਾਂਜੀ- ਹਾਂਜੀ। ਅੱਛਾ ਹੈ ਨਾ ਜੇ ਤੁਸੀਂ ਆਊਟਡੋਰ ਗੇਮ ਖੇਲੋਗੇ ਕ੍ਰਿਕਟ ਵਗੈਰਾ ਤੇ ਤੁਹਾਡਾ ਦਿਮਾਗ ਵੀ ਸ਼ਾਰਪ ਹੋਏਗਾ। ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿੱਥੇ ਜਾਣਾ ਤੁਸੀਂ ਬਾਹਰ ਖੇਡਣ ਬਾਹਰ ਦਾ ਪਤਾ ਲੱਗੇਗਾ। ਮੋਲ ਕਿਹੋ ਜਿਹਾ ਚੱਲ ਰਿਹਾ ਅੱਜ ਕੱਲ। ਘਰ ਬੈਠੇ ਰਹੋਗੇ ਤੇ ਤੁਹਾਨੂੰ ਬਸ ਇਹੀ ਹੋਏਗਾ ਕਿ, ਗੇਮਾਂ ਬਸ ਫੋਨ ਵਿਚ ਹੀ ਚਲਾਉਂਦੇ ਰਹੋ। ਬਾਹਰ ਨਿਕਲੋਗੇ ਤੇ ਬਾਹਰ ਦਾ ਪਤਾ ਲੱਗੇਗਾ ਤੁਹਾਨੂੰ।
ਬਿਲਕੁਲ ਜੀ, ਬਿਲਕੁਲ ਦੇਖੋ ਦੋਵੇਂ ਚੀਜ਼ਾਂ ਤੁਸੀਂ ਮਤਲਬ ਜਿਸ ਟਾਈਮ ਸਕੂਲ ਵਿੱਚ ਹੁੰਦੇ ਸੀ ਉਸ ਟਾਈਮ ਕਿਹੜੀ ਗੇਮ ਖੇਲਦੇ ਸੀ।
ਅਸੀਂ ਤੇ ਇੱਕ ਜੇ ਸਕੂਲ ਹੀ ਹੁੰਦੇ ਸੀ ਦੋ ਗੇਮਾਂ ਖੇਡਦੇ ਸੀ ਇੱਕ ਤੇ ਕ੍ਰਿਕਟ ਖੇਡਦੇ ਸੀ ਸਕੂਲ ਵਿੱਚ ਤੇ ਬਾਸਕਿਟਬਾਲ ਖੇਡਦੇ ਸੀ।
ਅੱਛਾ। ਮਤਲਬ ਤੁਸੀਂ ਅੱਗੇ ਵੀ ਵੱਧਦੇ ਹੋ ਕਿਸੇ ਗੇਮ ਵਿੱਚ।
ਹਾਂਜੀ, ਬਾਸਕਿਟਬਾਲ ਵਿੱਚ ਗਿਆ ਹੋਇਆ ਜੀ ਮੈਂ ਸਟੇਟ ਤੱਕ ਗਿਆ ਹੋਇਆ ਸਟੇਟ ਲੈਵਲ ਤੱਕ।
ਅੱਛਾ ਵਧੀਆ- ਵਧੀਆ ਜੀ ਵਧੀਆ ਹੋਰ ਦੱਸੋ।
ਬਸ। ਤੁਸੀਂ ਗਏ ਉ ਕੋਈ ਖੇਲ ਚ' ਬਾਹਰ ਕਿੱਥੇ ਕੋਈ ਟੂਰਨਾਮੈਂਟ ਵਗੈਰਾ ਖੇਡਣ?
ਮੈਂ ਵੀ ਗਿਆ ਸੀ ਜੀ ਕ੍ਰਿਕਟ ਵਿਚ ਗਿਆ ਸੀ ਸਟੇਟ ਲੈਵਲ ਤੇ।
ਅੱਛਾ ਜੀ ਅੱਛਾ।
ਬਸ ਦੇਖੋਂ ਅਸੀਂ ਤੇ ਗਏ ਸੀ ਮਤਲਬ ਅਸੀਂ ਮਤਲਬ ਸੈਮੀ ਫਾਈਨਲ ਹਾਰ ਗਏ ਸੀ। ਦੇਖੋ ਚ' ਤੁਸੀਂ ਟੂਰਨਾਮੈਂਟ ਵਿੱਚ ਅੱਛਾ ਕਰੋ, ਫੇਰ ਤੁਸੀਂ ਨੀਚੇ ਮੇਨ ਮੈਂ ਮੈਚ ਜਾ ਕੇ ਹਾਰ ਜੇ ਦੇਖੋ ਬੁਰਾ ਲੱਗਦਾ ਐ।
ਹਾਂ, ਅੱਜ ਕੱਲ ਟੱਫ ਕੋਪੀਟੀਸ਼ਨ ਹੀ ਬੜਾ ਹੋ ਗਿਆ ਜੀ, ਕ੍ਰਿਕਟ ਦਾ ਤਾਂ ਜ਼ਿਆਦਾ ਹੀ ਹੋ ਗਿਆ, ਟਫ ਕੰਪਟਿਸ਼ਨ।
ਬਹੁਤ ਜ਼ਿਆਦਾ ਕੰਪੀਟੀਸ਼ਨ ਐ ਵੀਰੇ ਬਹੁਤ ਜ਼ਿਆਦਾ। ਮਤਲਬ ਇੱਕ ਤੋਂ ਇੱਕ ਇੱਕ ਤੋਂ ਇੱਕ ਵੱਧ ਕੇ ਬੜੀਆਂ -ਬੜੀਆ ਖਿੜੀ ਇੰਡੀਆ ਦੇ ਕੋਲ ਹੈਗਾ ਐ।
ਹਾਂਜੀ -ਹਾਂਜੀ, ਅੱਜ ਕੱਲ੍ਹ ਤਾਂ ਸਾਰੇ ਕ੍ਰਿਕਟ ਚ ਜਾਣਾ ਚਾਹੁੰਦੇ ਹੈਗੇ ਨੇ, ਪਰ ਕਿਸੇ ਨੂੰ ਕਿਸੇ ਦੀ ਕਿਸਮਤ ਹੋਏ ਤਾਂ ਉਹ ਬੰਦਾ ਹੀ ਜਾ ਸਕਦਾ। ਸਾਰੇ ਬਚਪਨ ਤੋਂ ਹੀ ਸੋਚਦੇ ਨੇ, ਕਿ ਆਹ ਕ੍ਰਿਕਟ ਹੀ ਚ ਜਾਵਾਂਗਾ, ਕ੍ਰਿਕਟ ਹੀ ਜਾਵਾਂਗਾ।
ਦੇਖੋਂ ਜੀ ਕਿਸਮਤ ਦੀ ਤੇ ਅਲੱਗ ਗੱਲ ਐ, ਬੰਦਾ ਜਿਹੜਾ ਮੇਹਨਤ ਕਰਦਾ ਐ ਠੀਕ ਐ। ਤੇ ਜੀ ਥੋੜ੍ਹੀ ਬਹੁਤੀ ਐ, ਪੋਲੀਟਿਕਸ ਹੈਗੀ ਆ, ਅਜ- ਕੱਲ੍ਹ ਸਾਰੀ ਗੇਮਾਂ ਚ, ਇਨਡੋਰ ਹੋ ਗਈ, ਆਊਟਡੋਰ ਹੋ ਗਈ।
ਹਾਂਜੀ ਹਾਂਜੀ।
ਐਖ ਆ ਜਾਂਦੀਆਂ ਨੇ, ਬੱਚਿਆਂ ਦੇ ਫਿਊਚਰ ਨੂੰ, ਬੱਚਿਆਂ ਦੇ ਟੈਲੈਂਟ ਨੂੰ। ਠੀਕ ਐ ਜਿੰਨੇ ਵੀ ਹੁੰਦੇ ਨੇ, ਇਹ ਸਾਰਿਆਂ ਦੇ ਮਤਲਬ ਬੱ ਚਿਆਂ ਦੇ ਕਰੀਅਰ ਨੂੰ ਖਾ ਜਾਂਦੀਆਂ ਨੇ, ਜਿਹੜੇ ਪੋਲੀਟਿਕਸ ਹੈਗੀ ਐਂ। ਕਿਉਂਕਿ ਕਈ ਖਿਲਾੜੀ ਇਹੋ ਜਿਹੇ ਹੈਗੇ ਨੇ, ਜਿਹੜੇ ਮਤਲਬ ਜਿਹੜੇ ਖੇਲ ਰਹੇ ਨੇ, ਉਹਨਾਂ ਤੋਂ ਵੀ ਵਧੀਆ ਹੈਗੇ ਨੇ, ਜਿਨਾਂ ਦਾ ਟੈਲੈਂਟ ਅੱਜ ਤੱਕ ਦੱਬਿਆ ਹੋਇਆ ਐ, ਛੋਟੇ -ਛੋਟੇ ਗਾਂਵ ਹੀ ਚ ਹੈਗੇ ਨੇ। ਪਿੰਡਾਂ 'ਚ ਐਗੇ ਨੇ, ਬਸ ਉਹੀ ਦਿੱਕਤ ਐ ਨਾ ਕਿ ਓਹਨਾ ਨੂੰ ਕੋਈ ਉਭਾਰਨ ਵਾਲਾ ਨੀ ਹੈਗਾ, ਉਹਨਾਂ ਦੇ ਕੋਲ ਹਨਾ ਬੈਕਅਪ ਨੀ ਹੈਗਾ, ਪੈਸੇ ਨੀ ਹੈਗੇ। ਕਿ ਉਹ ਅੱਗੇ ਵੱਧਨ, ਅੱਗੇ ਆ ਕੇ ਪਰਫੋਰਮ ਕਰਨ, ਕਿਉਂਕਿ ਅੱਗੇ ਔਰ ਹਾਈ ਲੈਵਲ ਤੇ ਦੇਖੋਂ, ਜੋ ਵੀ ਅੱਗੇ ਥੋੜਾ ਬੋਤਾ ਬੈਕਅਪ ਮੰਗਦੇ ਨੇ, ਪੈਸਾ ਮੰਗਦੇ ਨੇ।
ਹਾਂਜੀ -ਹਾਂਜੀ, ਹੋਰ ਤੇ ਗੱਲ ਹੈਗੀ ਐ ਜੀ, ਅੱਜ ਕੱਲ੍ਹ ਤੇ ਜ਼ਮਾਨੇ 'ਚ ਪੈਸਾ ਹੋਣਾ ਬੜਾ ਜ਼ਰੂਰੀ ਹੈਗਾ।
ਬਿਲਕੁਲ ਜੀ -ਬਿਲਕੁਲ ਜੀ, ਬਗੈਰ ਪੈਸੇ ਤੋਂ ਤੁਸੀਂ ਕੋਈ ਗੇਮ ਨੀ ਖੇਲ ਸਕਦੇ।
ਹਾਂਜੀ, ਸੁਪਾਰੀਸ਼ ਲਵਾਣੀ ਪੈਂਦੀ ਐ ਪੈਸੇ ਦੇ ਕੇ, ਤਾਂ ਹੀ ਅੱਗੇ ਬੰਦਾ ਲੈਂਦਾ।
ਬਿਲਕੁਲ ਜੀ ਬਿਲਕੁਲ, ਅੱਜ ਕੱਲ ਜਿੰਨੀਆਂ ਵੀ ਆਊਟਡੋਰ ਗੇਮਾਂ ਹੈਗੀਆਂ ਨੇ। ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਹੈਗੀਆਂ ਨੇ। ਇਹ ਸਾਰੀਆਂ ਮਤਲਬ ਪੈਸੇ ਦੇ ਕੰਮ ਤੇ ਚੱਲਦੀਆਂ ਨੇ। ਬਹੁਤ ਜ਼ਿਆਦਾ ਪੋਲੀਟਿਕਸ ਹੈਗਾ ਆ, ਬਗੈਰ ਪੈਸੇ ਦੇ ਮਤਲਬ ਯਾਰ ਤੁਸੀਂ ਇਹ ਵੀ ਹੈਗੇ ਨਾ ਦੇਖੋਂ, ਪੈਸੇ ਤੁਹਾਡੇ ਕੋਲ ਨਈ ਹੋਣਗੇ। ਤੁਸੀਂ ਆਪਣੀ ਖੁਦ ਦੀ ਡਾਇਟ ਹੀ- ਨੀ ਪੂਰੀ ਕਰ ਪਾ ਰਹੇ, ਤੇ ਉਸ ਤੋਂ ਬਾਅਦ ਤੁਸੀਂ ਫਿਰ ਕੀ ਖੇਲੋਗੇ। ਮੇਨ ਤੇ ਪੈਸੇ ਦੀ ਜ਼ਰੂਰਤ ਏਧਰ ਪੈ ਜਾਂਦੀ ਐ।
ਹਾਂਜੀ, ਪਰ ਮੈਂ ਤੇ ਏਹੀ ਸੋਚਦਾ ਕਿ, ਆਣ ਵਾਲੀ ਪੀੜ੍ਹੀ ਵੀ ਜੇਹੜੀ ਦੋਨੋ ਗੇਮਾਂ ਖੇਲਣ, ਬਸ ਦਿਮਾਗ ਨਾਲ ਖੇਲਣ ਗੇਮਾਂ, ਬਾਹਰ ਜ ਦੀ ਗੇਮਾਂ ਖੇਲਣਗੇ ਤੇ ਫਿੱਟ ਰਹਿਣਗੇ, ਨਈ ਤੇ ਅੱਜ -ਕੱਲ ਦੇ ਬੰਦੇ ਤੇ ਫੋਨ ਵਿਚ ਹੀ ਬੜੇ ਲੱਗੇ ਹੁੰਦੇ ਨੇ।
ਬਿਲਕੁਲ ਜੀ ਬਿਲਕੁਲ, ਇੰਡੋਰ ਵਿੱਚ ਵੀ ਮਤਲਬ ਐਵੇਂ ਆਗੇਆ ਆਨਾ ਕਿ ਦੇਖੋ ਫੋਨ ਚਲਾਨਾ ਵੀ ਗੇਮਾਂ ਵਿੱਚ ਵੀ ਮਾਇੰਡ ਯੂਜ ਹੁੰਦਾ ਈ ਹੁੰਦਾ। ਬਾਕੀ ਲੋਕਾਂ ਨੂੰ ਜਿੰਨੇ ਵੀ ਜਿੰਨਾ ਚਾਹੁੰਦੇ ਨੇ, ਆਊਟਡੋਰ ਗੇਮ ਖੇਡਣੀ ਚਾਹੀਦੀ ਨੇ, ਫਿਟ ਰਹਿਣਾ ਚਾਹੀਦਾ ਐ। ਐਕਸਰਸਾਈਜ਼ ਕਰਨੀ ਚਾਹੁੰਦੀ, ਚਲੋਂ ਠੀਕ ਐ ਵੀਰੇ ਵਧੀਆ ਲੱਗਿਆ, ਸਤਿ ਸ਼੍ਰੀ ਅਕਾਲ‌।
ਠੀਕ ਐ, ਸਤਿ ਸ੍ਰੀ ਅਕਾਲ ਵੀਰ ਜੀ।